ਹੈਲੋ, ਸਸ੍ਰੀ ਕਾਲ ਜੀ, ਕਿਵੇਂ ਓ?
ਵਦੀਆ, ਵਦੀਆ।
ਠੀਕ ਐ ਜੀ, ਹੋਰ ਕੀ ਕਰੀ ਆਂਦੇ?
ਹਾਂਜੀ।
ਕੀ ਕਰੀ ਜਾਂਦੇ?
ਬਾੱਸ ਜੀ ਬਾੱਸ ਕੁੱਝ ਨੀ, ਨਾਸ਼ਤੇ ਦੀ ਤਿਆਰੀ ਹੋਨ ਲੱਗੀ ਏ, ਕਰਨਾ ਕੀ ਏ ਆਪਾਂ।
ਅੱਛਾ ਜੀ, ਹਏ ਹੋਏਆ ਨੀ ਨਾਸ਼ਤਾ, ਲੇਟ ਹੋਗੇ ਓ?
ਹਾਂ ਬਸ ਲੇਟ ਹੋਗੇਆਂ, ਇੱਥੇ ਥੋੜੀ ਬਰਸਾਤ ਆਂਦੀ ਪੀ ਸੀ। ਈ ਤਨਾ, ਤੇ ਬਾੱਸ ਸਵੇਰੇ ਚਾਅ ਨਾਲ ਸਥ ਨੇ ਪਕੌੜੇ ਖਾ ਲੇ।
ਅੱਛਾ ਜੀ।
ਹਾਂ ਬਾੱਸ ਤਾਂ ਕਾਰਕੇ, ਫੇਰ ਨਾਸ਼ਤਾ ਲੇਟ ਹੋ ਗੇਆ।
ਠੀਕ ਏ, ਸਾਡੇ ਤੇ ਏਥੇ ਬੜੀ ਕੋਈ ਧੁੱਪ ਨਿਕਲੀ ਪਈ ਏ।
ਅੱਛਾ ਜੀ, ਸਾਡੇ ਏਥੇ ਬਰਸਾਤ ਆਂਦੀ ਪੀਏ, ਵਦੀਆ ਮੌਸਮ ਹੋਏਆ ਪੇਐ ਮਜੇਦਾਰ।
ਇਥੇ ਗਰਮੀ ਹੋਈ ਦੀ ਏ।
ਹੂੰ, ਹੂਣ ਬਾੱਸ ਹੂਨ ਦੂਪੈਰੀ ਬਨਾਵਾਂਗੀ। ਹੂਣੇ ਗੈਸਟ ਵਗੈਰਾ ਆਨਗੇ ਨਾਂ ਘਾਰ ਆੱਜ, ਤੇ ਬੱਸ। ਫੇਰ ਓਦੀ ਥੋੜੀ ਪ੍ਰੈਪਰੇਸ਼ਨ ਕਰਦੇ ਪੇ ਸੀ। ਚਾਮਪਾਂ ਵਗੈਰਾ, ਚਾਮਪਾਂ, ਪਨੀਰ
ਠੀਕ।
ਸਬ ਬਨਾਨੇ, ਹਾਂਜੀ।
ਅੱਛਾ, ਚਾਮਪਾਂ ਕਿੱਦਾਂ ਬਨਾਂਦੇ ਓ ਤੂਸੀ?
ਚਾੰਪਾਂ? ਰੇਡੀਮੇਡ ਲੈ ਕੇ ਆਨੀ ਆ ਬਜਾਰੋ ਦੀ, ਜੇੜੀ ਫਰੋਜਨ ਹੁੰਦੀਆਂ ਨੇ। ਘਾਰ ਲੇਆ ਕੇ, ਤੇ ਓਨੂੰ ਉਬਾਲ ਲੋੋ ਤੂਸੀ ਯਾ ਫੇਰ ਉਬਲਦੇ ਪਾਨੀ ਚ ਮਿੰਟ ਅਸੇ ਪਾ ਦੋ, ਤੇ ਫੇਰ ਸੋਫਟ ਹੋ ਜਾਂਦੀਏ ਨੇ, ਤੇ ਓਨਾਂ ਦੀ ਸਟਿਕਸ ਨਿਕਾਲ ਕੇ ਫੇਰ ਸਾਈਡ ਚ ਰਾੱਖ ਦੋ। ਹੁਣ ਅਗਰ ਤੂਸੀ ਥੋੜੇ ਹੈਲਥ ਫਰੀਕ ਹੈਗੇ ਓ, ਤੇ ਤੂਸੀ ਉਨੂੰ ਫਰਾਏ ਨਾ ਕਰੋ, ਤੇ ਵੈਸੇ ਫਰਾਈ ਕਾਰ ਫੇ ਜਾਦਾ ਈ ਸਵਾਦ ਲੱਗਦੀਆਂ ਨੇ, ਮੈਂ ਤੇ ਫਰਾਈ ਕਾਰਕੇ ਬਨਾਂਨੀ ਆਂ, ਫੇਰ ਓਨੂੰ ਡੀਪ ਫਰਾਈ ਕਾਰ ਲੈਂਨੀ ਆਂ, ਜਿਥੇ ਓ ਗੋਲਡਨ ਬਰਾਉਨ ਹੋ ਜਾਂਦੀਏ ਨੇ ਨਾ ਓਨੂੰ ਨਿਕਾਲ ਦੇਨੀ ਆਂ, ਨਿਕਾਲ ਕੇ ਥੋੜੀ ਠੰਡੀ ਕਾਰਲੋ ਪੈਲਾਂ ਤੂਸੀ। ਚਲੋ, ਠੰਡੀ ਕਾਰਕੇ ਫੇਰ ਥੋੜੀ ਦਹੀਂ, ਮਲਾਈ, ਸੁੱਕੇ ਮਸਾਲੇ ਜਿੰਨੇ ਵੀ ਨੇ, ਓ ਪਾ ਕੇ ਨਾ ਰਾੱਖ ਦੋ ਨਾ ਓਨੂ, ਥੋੜੇ ਜੇ ਮੈਰੀਨੇਟ ਹੋ ਜਨਗੇ ਨਾ। ਤੇ ਉਸ ਤੋਂ ਬਾਦ ਫੇਰ ਮੈਂ ਗ੍ਰੇਵੀ ਦੀ ਤੇਆਰੀ ਕਰਨੀ ਆਂ, ਓ ਅਲੱਗ ਤੋਂ ਬੰਨੇਗੀ। ਪੈਲੇ ਮੈਂ ਪੇਆਜ ਭੁੰਨ ਕੇ ਅ, ਪੇਆਜ ਓ ਕਾਰ ਲੈਨੀ ਨੀ ਮਿਕਸੀ ਏਚ। ਤੇਲ ਗਰਮ ਕਾਰਕੇ, ਥੋੜੇ ਖੜੇ ਮਸਾਲੇ ਪਾ ਲੋ। ਮਿਕਸੀ ਚ ਜੇੜੇ ਪੇਆਜ ਕਿਤੇ ਨੇ, ਫੇਰ ਓ ਪਾਓ ਭੁੰਨ ਕੇ ਜਿੱਥੇ ਓ ਬਰਾਊਨ ਹੋ ਜਨਗੇ ਫੇਰ ਓਦੇ ਵੇਚ ਟਮਾਟਰ ਪਾਲੋ, ਮੈਂ ਤੇ ਅਗਰ ਚਾਰ ਟਮਾਟਰ ਨੇ ਨਾ ਵੱਡੇ ਚਾਈਦੇ ਤੇ ਤਿੰਨ ਪੇਆਜ ਲੈ ਲੈਨੀ ਆ, ਮਤਲਬ ਟਮਾਟਰ ਥੋੜੇ ਜਾਦਾ ਲੈਨੀ ਆਂ।
ਹਾਂਜੀ-ਹਾਂਜੀ
ਤਾਂ ਕੀ ਗ੍ਰੇਵੀ ਉਹਦੇ ਨਾਲ ਸਵਾਦ ਬਣਦੀ ਏ ਨਾ।
ਹੂੰ-ਹੂੰ
ਤੇ ਭੁੰਨ ਲੋ ਉਨੂੰ ਤੇ ਅਗਰ ਤੁਹਾਡੇ ਕੋਲ ਕਾਜੂ ਵਗੈਰਾ ਹੈ। ਨੇ ਥੋੜੇ ਜਿਹੇ ਪੇ ਦੇ ਕਾਰ ਤੇ ਤੁਸੀਂ ਗਰਮ ਪਾਣੀ ਵਿੱਚ ਪਾ ਕੇ ਤੇ ਕਾਜੂ ਦੀ ਪਿਊਰੀ ਪਾ ਦੋ ਵਿਚ ਤੇ ਗ੍ਰਾਈੰਡ ਕਰਕੇ ਉਹਨੂੰ ਬੜਾ ਸਵਾਦ ਬਣਦੇ ਨੇ। ਤੇ ਫਿਰ ਉਹਨੂੰ ਮਸਾਲੇ ਨੂੰ ਭੁੰਨੀ ਜਾਓ ਥੋੜਾ ਜਿਹਾ ਫਿਰ ਉਹਨੂੰ ਢੱਕ ਕੇ ਰੱਖ ਦਿਉ। ਜਿਹੜੇ ਤੁਹਾਨੂੰ ਲੱਗੇ ਨਾ ਤੇਲ ਆਉਣ ਲੱਗੇ ਉੱਪਰ ਤੇ ਥੋੜ੍ਹਾ ਜਿਹਾ ਹੋਰ ਤੇ ਗੈਸ ਤੇਜ ਕਰਕੇ ਭੁੰਨ ਲੋ ਕਸੂਰੀ ਮੇਥੀ ਧਨੀਆ ਉਪਰੋ ਦੀ ਪਾਲੋ ਤੇ ਜਿਹੜੀ ਓ ਮੈਰੀਨੇਟ ਕਰਕੇ ਚਾਪ ਰੱਖੀ ਸੀ ਨਾ ਅਸੀਂ ਤੁਸੀਂ ਓ ਚਾਂਪਾਂ ਵਿੱਚ ਪਾ ਦੋ ਉਹਦੇ ਤੇ ਪਾਣੀ ਹੁਣ ਤੁਸੀਂ ਗਰੇਵੀ ਆਪਣੇ ਅੋਡਿੰਗ ਅਡਜਸਟ ਕਰ ਲੋ। ਕਿ ਤੁਸੀਂ ਪਤਲੀ ਬਣਾਣੀ ਹੈ ਕਿ ਗਾੜੀ ਬਣਾਣੀ ਹੈ ਹਨਾ।
ਹਾਂਜੀ-ਹਾਂਜੀ-ਹਾਂਜੀ
ਤੇ ਓ ਪਾ ਕੇ ਫਿਰ ਅਗਰ ਤੁਹਾਨੂੰ ਲੱਗਦਾ ਹੈ ਥੋੜੀ ਗਾੜੀ ਤੇ ਤੁਸੀਂ ਉੱਪਰੋਂ ਦੀ ਥੋੜ੍ਹਾ ਗਰਮ ਪਾਣੀ ਪਾ ਲੋੋ।
ਨਈ ਤੇ ਐਂਜ ਦੀ ਜਾਦਾ ਮਸਾਲੇਦਾਰ ਸਵਾਦ ਲੱਗਦੀ ਏ ਨਮਕ ਮਿਰਚ ਚੈੱਕ ਕਰ ਲੋ। ਫਿਰ ਉਹਨੂੰ ਪੂਰੇ ਲਾਸਟ 'ਚ ਜ ਗੈਸ ਬੰਦ ਕਰੋਗੇ ਨਾ। ਗੈਸ ਬੰਦ ਕਰ ਨਾ ਉਪਰੋ ਥੋੜ੍ਹੀ ਜਿਹੀ ਮਲਾਈ ਪਾ ਦੋ ਫਰੈਸ਼ ਨੀ ਤੇ ਅਮੂਲ ਦੀ ਕਰੀਮ ਆਂਦੀ ਉਹ ਪਾਲੋ। ਜੰਮੀ ਬਣਦੀ ਹੈ ਬੜੀ ਹ ਤੁਸੀਂ ਕਿਵੇਂ ਬਣਾਦੇ ਹੋ।
ਮੈਨੂੰ ਆਂਦੀ ਨੀ ਬਣਾਣੀ।
ਅੱਛਾ-ਅੱਛਾ ਮੈਂ ਤੇ ਗਰੇਵੀ ਤੇ ਮੇਰੇ ਸਾਰਿਆਂ ਦੀ ਸੇਮ ਹੀ ਹੁੰਦੀ ਏ। ਗ੍ਰਰੇਵੀ ਭਾਵੇਂ ਤੁਸੀਂ ਸੋਚ ਲੋੋ ਮੈਂ ਰਾਜਮਾਂ ਦੀ ਬਣਾ ਰਈ ਆਂ। ਭਾਵੇਂ ਚਾਂਪਾਂ ਦੀ ਭਾਵੇ ਪਨੀਰ ਦੀ ਮੇਰੇ ਤੇ ਦਿਮਾਗ 'ਚ ਇੱਕੋ ਗਰੇਵੀ ਸੈਟ ਬਸ ਮੈਂ ਤੇ ਉਹੀਓ ਬਣਾਦੀ ਹਾਂ ਸਾਰਿਆਂ 'ਚ
ਅੱਛਾ ਈ ਗ੍ਰੇਵੀ
ਆਹ ਹੋਰ ਰਾਜਮਾਂ ਵੀ ਬਣਾਨੀ ਆ ਰਾਜਮਾਂ ਦੀ ਵੀ ਇਹੀ ਰੈਸਪੀ ਏ। ਉਹਦੇ 'ਚ ਵੀ ਇੰਝ ਪਾਣੀ ਆਂ ਬਸ ਇਹ ਵੀ ਕਿ ਓ ਜਿਹੜੀ ਚਾਂਪਾਂ ਜਾਂ ਪਨੀਰ ਉਹਦੀ ਗ੍ਰੇਵੀ ਜਾਦਾ ਬਣਦੀ ਏ ਰਾਜਮਾਂ ਛੋਲੇ ਹੋ ਗਏ ਇਹਨਾਂ ਦੀ ਥੋੜੀ ਘੱਟ ਬਣਦੀ ਏ।
ਹੂੰ-ਹੂੰ
ਕਿਉਂਕਿ ਉਹ ਤਰੀ ਵਾਲੀ ਸਬਜ਼ੀ ਹੈ ਫਿਰ ਗਾੜੇ-ਗਾੜੇ ਨੇ ਸਵਾਦ ਥੋੜੇ ਪਤਲੇ-ਪਤਲੇ ਰਾਜਮਾਂ ਛੋਲੇ ਸਵਾਦ ਲੱਗਦੇ ਨੇ। ਹਾਂ ਨਾਲ ਆਪਾਂ ਬਣਾਵਾਂਗੇ ਨਾਨ
ਨਾਨ ਘਰੇ ਕਿੱਦਾਂ ਬਣ ਜਾਂਦੇ ਘਰੇ ਹੀ ਬਣਾਂਦੇ ਓ।
ਹੋਰ
ਤੰਦੂਰ ਹੈਗਾ ਕਿ ਕਿੱਦਾਂ ਬਣਾਓਗੇ।
ਨਈ-ਨਈ ਕੜਾਹੀ ਵਿੱਚ
ਅੱਛਾ ਜੀ ਕੜਾਹੀ 'ਚ ਉਹ ਕਿੱਦਾਂ ਬਣਦਾ ਏ ਮੈਦੇ ਦੇ ਕੇ ਆਟੇ ਦੇ।
ਜਿਦੇ ਮਰਜ਼ੀ ਬਣਾ ਲਓ ਤੁਸੀ ਵੈਸੇ ਮੈਦੇ ਦੇ ਜਾਦਾ ਵਧੀਆ ਲੱਗਦੇ ਨੇ।
ਹੂੰ-ਹੂੰ
ਮੈਂ ਤੇ ਮੈਦਾ ਲੈ ਕੇ ਨਾ ਮੈਦਾ ਓ ਦਹੀ ਦੇ ਨਾਲ ਗੁਨ ਲੈਂਣੀ ਆਂ। ਠੀਕ ਏ ਤੇ ਗੁੰਨਣ ਵੇਲੇ ਪੈਲੇ ਥੋੜ੍ਹਾ ਜਿਹਾ ਤੇਲ ਦਹੀਂ ਤੇ ਥੋੜਾ ਜਿਹਾ ਸੋਡਾ ਵਗੈਰਾ ਪਾ ਕੇ ਇਨੋ ਵਗੈਰਾ ਪਾ ਕੇ ਆਟਾ ਗੁੰਨ ਲੋ ਉਹਨੂੰ ਰੱਖ ਦੋ ਸਾਈਡ 'ਚ ਗਿੱਲੇ ਕੱਪੜੇ ਨਾਲ ਢੱਕ ਕੇ ਜਦੋਂ ਦੇਖਿਆ ਤੁਸੀਂ ਸਾਰਾ ਕੁਝ ਸਰਵ ਕਰ ਦਿੱਤਾ ਏ। ਉਸੇ ਵੇਲੇ ਗਰਮ-ਗਰਮ ਬਣ ਜਾਂਦਾ ਮੈ ਤੇ ਦੋਨੋ ਪਾਸੇ ਆ ਤਵੇ ਤੇ ਵੀ ਬਣ ਜਾਂਦਾ ਏ।
ਅੱਛਾ ਉਹ ਕੜਾਹੀ ਤੇ ਕਿੱਦਾਂ ਬਣਦੇ ਹੈਗੇ ਆ
ਕੜਾਹੀ ਤੇ ਦੇਖੋ ਕੜਾਹੀ ਪੂਰੀ ਗਰਮ ਕਰ ਲੈਂਣੀ ਹਾਂ ਮੈਂ ਹਰ ਇੱਕ ਆਪ ਦਾ ਆਪਣਾ ਤਰੀਕਾ ਠੀਕ ਹੈ ਕੜਾਈ ਪੂਰੀ ਗਰਮ ਹੋ ਗਈ ਨਾ ਸਾਈਡ ਚੋਂ ਤੇ ਬਾਹਰ ਵਾਲੇ ਪਾਸੇ ਤੇ ਲਗਾ ਦੋ ਉਹਨੂੰ ਮਨੇ ਤੇ ਭਾਵੇਂ ਅੰਦਰੇ ਪਰ ਅੰਦਰ ਵਾਲੇ ਸਾਈਡ ਤੇ ਜਦੋਂ ਅਸੀਂ ਲਗਾਉਂਦੇ ਹਾਂ ਨਾ ਤੇ ਉਹਨੂੰ ਨਾ ਪਲਟਣਾ ਬੜਾ ਔਖਾ ਹੋ ਜਾਂਦਾ ਹੈ। ਕਿਉਂਕਿ ਉਹਦੇ ਕੁੰਡੇ ਨੇ ਨਾ ਤੇ ਜਦੋਂ ਕੁੰਡੇ ਗੈਸ ਦੇ ਉੱਪਰ ਜਦੋਂ ਪੈ ਜਾਂਦੇ ਨੇ ਤੇ ਫਿਰ ਉਹਦਾ ਸੇਕਾ ਨੀ ਲੱਗਦਾ ਫਰ ਨ ਨੂੰ
ਹਮ ਹਮ
ਉਲਟੇ ਪਾਸੋਂ ਅਗਰ ਲਗਾਉਂਦੇ ਹਾਂ ਨਾ ਤੇ ਦੇਖੋ ਸਾਈਡ ਤੋਂ ਬਚਦੀ ਨੀ ਜਗਾ ਕਿੰਨੀ ਬਚਦੀ ਗੈਸ ਦੇ ਉੱਪਰ ਤੇ ਚਾਰ ਲੱਗ ਜਾਂਦੇ ਨੇ ਆਰਾਮ ਨਾਲ ਤੁਸੀ ਵੱਡੀ ਕੜਾਈ ਯੂਸ ਕਰਦੇ ਹੋ ਜਿੱਥੇ ਜਿੱਥੇ ਲਗਦਾ ਪਿਆ ਕਿ ਸੇਕਾ ਨੀ ਲਗਦਾ ਥੋੜਾ ਗੈਸ ਦੇ ਉਪਰ ਕਰ ਲੋ ਮੈਨੂੰ ਉਹ ਤਰੀਕਾ ਜਿਆਦਾ ਵਧੀਆ ਲੱਗਦਾ ਵੈਸੇ ਕੁੱਕਰ ਚ ਵੀ ਬਣ ਜਾਂਦੇ ਨੇ
ਤੇ ਜਿੱਦਾਂ ਆਪਾਂ ਸੇਕਣਾ ਹੁੰਦਾ ਕਿੱਦਾਂ ਆਪਾਂ ਸੇਕਾਂਗੇ ਉਹਨਾਂ ਨੂੰ। ਘੁੰਮਾ ਘੁਮਾਗੇ। ਹ। ਹਾਂਜੀ। ਹਾਂਜੀ ਅਗਰ ਆਪਾਂ ਸੇਕਾਂਗੇ ਤੇ ਆਪਾਂ ਕਿੱਦਾਂ ਸੇਖਾਂਗੇ ਘੁੰਮਾ ਘੁਮਾ ਕੇ। ਹਾ ਹਾਂਜੀ। ਮੈਨੂੰ ਤੇ ਸਾਂਬਰ ਸੌਖਾ ਲੱਗਦਾ ਮੈਨੂੰ ਸਾਂਬਰ ਦਾਲ ਚਾਵਲ ਆਪਾਂ ਬਣਾਈ ਹੀ ਲੈਂ ਨੇ ਆ। ਜਿੱਦਾਂ ਤਰੀ ਵਾਲੀ ਸਬਜ਼ੀ ਹੈ ਉਹ ਤੇ ਆਪਾਂ ਬਣਾਈ ਹੀ ਲੈਂਨੇ ਹਾਂ। ਓਦਾਂ ਮੈਨੂੰ ਸਾਂਬਰ ਤੇ ਭਾਓ ਭਾਜੀ ਸੌਖੀ ਲੱਗਦੀ ਹੈ। ਉਹ ਮੈਂ ਬਣਾ ਲੈਨੀ ਆਂ।